ਹਾਂਜੀ
ਕੀ ਹਾਲ ਕੀ ਹਾਲ ਤੁਹਾਡੇ
ਅਸੀਂ ਤਾਂ ਵ ਵਧੀਆ ਹੈਗੇ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ
ਬਸ ਮੈਂ ਵੀ ਵਧੀਆ ਤੁਸੀਂ ਤੁਹਾਨੂੰ ਵੇਖ ਕੇ ਵਧੀਆ ਗਿਆ ਸੀ ਬਸ ਬਸ ਨਿਊ ਨਿਊ ਅਪਡੇਟ ਦਿੰਦੇ ਰਹਿੰਦੇ ਹੋ ਤੁਸੀਂ
ਹਾ ਹੈ
ਸਟੋਰੀ ਦੇੇਖਦੇ ਰਹਿੰਦੇ ਹਾਂ ਤੁਹਾਡੀ ਤੇ ਅਸੀਂ ਖੁਸ਼ ਹੁੰਦੇ ਰਹਿੰਦੇ ਹਾਂ ਸਾਡੀ ਤਬੀਅਤ ਵੀ ਤਰੋਂ ਤਾਜਾ ਰਹਿੰਦੀ ਹੈ
ਹੋਰ ਕੀ ਤੁਹਾਨੂੰ ਦੱਸਾਂ ਕੀ ਹੈ, ਘੁੰਮ- ਘੁੰਮ ਕੇ ਨਾ ਅਪਣੀ ਸਟੋਰੀਸ ਪਾ ਕੇ ਅਪਣੇ ਆਪ ਨੂੰ ਮਤਲਬ ਖੁਸ਼ ਰੱਖਣਾ ਚਾਹੀਦਾ ਅਪਣੇ ਆਪ ਨੂੰ ਨਾ ਕਿੳਕਿ ਅਸੀਂ ਦੁਨੀਆਂ ਨੂੰ ਤਾਂ ਖੁਸ਼ ਕਰਨ ਦੇ ਲੱਗੇ ਰਹਿੰਨੇ ਹਾਂ, ਦੁਨੀਆਂ ਤੇ ਕਦੇ ਖੁਸ਼ ਹੁੰਦੀ ਨੀ। ਤੇ ਇਸ ਕਰਕੇ ਅਪਣੇ ਆਪ ਨੂੰ ਖੁਸ਼ ਕਰੋ।
ਹਾਂ ਹਾਂ ਬਿਲਕੁਲ ਏਹ ਤੇ ਤੁਹਾਡੀ ਜਿਹੜੀ ਗੱਲ ਹੈ ਨਾ ਮੈਂ ਕਹਿੰਦੀ ਹਾਂ ਸੋ ਆਨੇ ਤੱਕ ਸੱਚ ਆਈਏ ਕਿਉਂਕਿ ਯਾਰ ਦੇਖੋ ਅਸੀਂ ਦੁਨੀਆਂ ਨੂੰ ਖੁਸ਼ ਕਰਨ ਤੇ ਲੱਗੇ ਪਏ ਹਾਂ ਦੌੜ ਭੱਜੀ ਪਏ ਆ ਬਈ ਹਾਂ ਬ ਇਹ ਖੁਸ਼ ਹੋ ਜਾੇ ਸਾਡੇ ਤੋਂ ਇਹ ਬੰਦਾ ਇੰਪ੍ਰੈਸ ਹੋ ਜਾੇ ਪਰ ਕੋਈ ਫਾਇਦਾ ਨੀ ਉਹਦਾ ਕੋਈ ਬੈਨੀਫਿਟ ਹੀ ਨਹੀਂ ਹੈ
ਕਿ ਤੁਸੀਂ ਕਿਥਤੇ ਦੂਰ ਕੀ ਚੱਲਦੇ ਹੋ ਆਪਣੇ ਭੈਣ ਭਰਾ ਆਪਣੇ ਮਾਂ ਪਿਓ ਉਹਨਾਂ ਸਭ ਕਿ ਤੁਸੀਂ ਇਸੇ ਲਈ ਕਿੰਨਾ ਵੀ ਕਰ ਲੋਗੇ ਨਾ ਕਿੰਨਾ ਵੀ ਕਰ ਲਗੇ ਲੇਕਿਨ ਮਿਸਟੇਕ ਹੋ ਗਈ ਨਾ ਤੇ ਤੁਹਾਨੂੰ ਉਹ ਸਾਰੇ ਕਹਿ ਗਿਆ ਇਹ ਬੰਦਾ ਇੰਨੇ ਨਾ ਆ ਗ਼ਲਤੀ ਕੀਤੀ ਸੀਗੀ ਯਾਰ ਇਨੇ ਨਾ ਸਾਨੂੰ ਇਸ ਚੀਜ਼ ਦਾ ਨੀ ਉਤਰਿਆ ਯਾਰ ਮਤਲਬ ਕਿ ਇਹ ਇਹ ਕਹਿ ਦੇਣਗੇ ਤੁਹਾਨੂੰ ਮਤਲਬ ਤਾਨੇ ਚ ਮਾਰਨ ਲੱਗ ਜਾਣਗੇ ਇਸ ਕਰਕੇ ਨਾ ਹਮੇਸ਼ਾ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ ਤੁਸੀਂ ਕਿਸੇ ਵੱਲ ਨਾ ਦੇਖੋ ਤੁਸੀਂ ਖੁਸ਼ ਤੁਡ ਆਪੱ ਖੁਸ਼ ਬਸ ਸਭ ਖੁਸ਼
ਸਹੀ ਗੱਲ ਹੈ ਬਿਲਕੁਲ ਬਿਲਕੁਲ ਠੀਕ ਗੱਲ ਕਰਦੇ ਪਏ ਉਹ ਮੈਨੂੰ ਤੁਹਾਡੀ ਗੱਲ ਬੜੀ ਪਸੰਦ ਆਈ ਕਿ ਭਾਵੇਂ ਜੱਗ ਰੁਸਦਾ ਤੇ ਰੁਸੀ ਜਾਵੇ ਸਾਨੂੰ ਕੋਈ ਪਰਵਾਹ ਨੀ ਤੇ ਆਪਣੇ ਆਪ ਨੂੰ ਖੁਸ਼ ਰੱਖ ਕਹੋ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਚ ਆਪਣੀ ਖੁਸ਼ੀ ਨੂੰ ਨਾ ਕਹਵੋ ਬਸ
ਸਹੀ ਕਹਿ ਰਹੇ ਹੋ ਬਸ ਆਪਣਾ ਕੀ ਹੈ ਚਾਰ ਦਿਨ ਦੀ ਜ਼ਿੰਦਗੀ ਹੈ ਇੰਜੋਏ ਕਰੋ ਕੀ ਪਤਾ ਕਦੋਂ ਬੁਲਾਵਾ ਆ ਜਾਣਾ ਅਸੀਂ ਕਦੋਂ ਚੱਲ ਜਾਣਾ ਇਸ ਦੁਨੀਆਂ ਤੋਂ ਹਨਾ ਕਹਿਣਾ ਤੇ ਚਾਹੀਦਾ ਨੀ ਹੈ ਪਰ ਕੁੱਛ ਪਤਾ ਤੇ ਹੈ
ਦੇਖੋ ਯ ਹੈ ਤੇ ਦੇਖੋ ਸੱਚਾਈ ਹੈ ਦੇਖੋ ਇਹ ਤੇ ਹੈ ਹੀ ਸ ਸੱਚ ਹੈ ਮਰਨਾ ਸੱਚ ਹੈ ਜੀਣਾ ਝੂਠ ਹੈ ਤੇ ਨਾਲ ਦੇਖੋ ਕੀ ਲੈ ਕੇ ਜਾਣਾ
ਕੁਛ ਵੀ ਨੀ ਜਿੰਨਾ ਤੁਸੀਂ ਪੈਸਾ ਕਮਾਇਆ ਸਭ ਇੱਥੇ ਰਹਿ ਜਾਣਾ ਤੁਹਾਡੇ ਬੱਚਿਆਂ ਨੇ ਵੀ ਨ ਪੁੱਛਣਾ ਕੱਲ ਨੂੰ ਕਿਸੇ ਨੇ ਨੀ ਪੁੱਛਣਾ ਮੈਂ ਕਹਿਣੀ ਹ ਤੁਸੀਂ ਮਰ ਜਾਓਗੇ ਅਗਲੇ ਦਿਨ ਦੂਜਾ ਦਿਨ ਹੈ
ਹਾਂ ਕ ਦੇਖੋ ਕਮ ਤੇ ਜਿਹੜੇ ਕੰਮ ਕਰ ਰਹੇ ਨੇ, ਕੰਮ ਤੇ ਚੱਲਦੇ ਰਹਿਣੇ ਨੇ ਚਾਹੇ ਇੱਕ ਦਿਨ ਬੰਦ ਹੋਜਏਗਾ ਦੋ ਦਿਨ, ਫੇਰ ਉਸ ਤੋਂ ਬਾਅਦ ਚੱਲਣਾ ਹੀ ਚੱਲਣਾ ਜੀ। ਕੰਮ ਉਵੇਂ, ਦੁਨੀਆਂ ਦੇ ਵੀ ਉਵੇਂ। ਚਲਦੇ, ਹੀ ਰਹਿਣਾ ਕੋਈ, ਇਨਾਮ ਨੀ ਦੇਣਾ, ਕਿਸੇ ਨੇ।
ਕੋਈ, ਕਿਸੇ ਨੂੰ। ਗੋਲਡ ਮੈਡਲ, ਵੀ ਪੈ ਜਾਣ ਨਾ ਕੋਈ ਕਿਸੇ, ਨੂੰ ਸਿਲਵਰ ਕੁਛ ਨੀ ਮਿਲਣਾ ਮੈਂ ਕਰਨੀ ਆਂ।
ਇੱਕ ਸਾਡੀ ਜਿਹੜੀ ਸਾਹਾਂ ਦੀ ਪੂੰਜੀ ਏ, ਓਹ ਸਾਨੂੰ ਰੱਬ ਨੇ ਬਖਸ਼ੀ ਦੀਏ। ਉਹਨੂੰ ਅਗਰ ਅਸੀਂ ਅੱਛੇ ਕਰਮਾਂ ਚੰਗੇ ਕਰਮਾਂ 'ਚ ਲਾ ਦੀਏ ਤੇ ਇਸ ਤੋਂ ਵਧੀਆ ਕੁਛ ਹਾਏ ਨੀ, ਆਪਣਾ ਜੀਵਨ, ਖੁਸ਼ੀ-ਖੁਸ਼ੀ, ਸਕੂਨ-ਸਕੂਨ, ਨਾਲ ਬਿਤਾ ਜਾਈਏ। ਤੇ ਉਸ ਤੋਂ ਵਧੀਆ, ਮੈਂ ਕਹਿੰਦਾ ਕੋਈ ਚੀਜ਼ ਹੀ ਨਹੀਂ ਹੈ। ਅਗਰ ਸਾਡੇ ਕੋਲ, ਕੁਛ ਨਹੀਂ ਵੀ, ਹੈ ਨਾ? ਮੈਂ, ਕਹਿ ਨੀ ਆ, ਕੁਛ ਨਹੀਂ ਵੀ ਹੈ। ਤਾਂ, ਵੀ ਸਾਡੇ ਅੰਦਰ ਸਕੂਨ, ਔਰ ਸੰਤੁਸ਼ਟੀ ਹੈ। ਓ ਕੁੱਛ, ਨਾ ਹੁੰ ਹੋਏ ਵੀ ਪਰ ਬੋਹਤ ਰੇਅਰ ਹੁੰਦਾ ਐਵੇਂ ਜਾਂ ਕੇਸਿਸ ਹੋਏ ਕਿ ਸਾਡੇ ਕੋਲ ਕੁਛ ਨਈਂ ਐ। ਤੇ, ਅਸੀਂ ਸੰਤੁਸ਼ਟ ਹੈਗੇ ਆਂ, ਕਿਉਂਕਿ ਓਹੀਓ ਫੁਲਫਿਲ ਕਰਨ ਦੇ ਵਾਸਤੇ, ਅਸੀਂ ਭੱਜੀ ਫਿਰਦੇ ਹਾਂ, ਭੱਜੀ
ਮੈਂ ਕਹਿੰਨੀਂ ਆਂ ਅੱਜ-ਕੱਲ ਤੁਸੀਂ ਕਿੰਨਾ ਪੈਸਾ ਕਮਾ ਲੋੋ ਠੀਕ ਏ ਅੱਜ-ਕੱਲ ਸਾਰੇ ਜਨੇ ਪੈਸਾ ਕਮਾਣ 'ਚ ਲੱਗੇ ਹੋਏ ਠੀਕੇ ਸਬੈਂਡ-ਵਾਈਫ ਦੋਨੋ ਕਮਾਂਦੇ ਨੇ। ਹਸਬੈਂਡ ਸਾਰਾ ਦਿਨ ਮਿਹਨਤ ਕਰਕੇ ਇੱਕ ਉਸ ਘਰ ਨੂੰ ਚਲਾਂਦਾ। ਬਣਾਦਾ, ਲੇਕਿਨ ਤੋਂ ਡੈਥ ਆ ਜਾਂਦੀਏ ਆਪਣੇ ਕੋਲ ਸਾਡੀ ਸਾਰੀ ਪੂੰਜੀ ਜਾਂਦੀ ਹੈ ਕੌਣ ਕੱਲ ਨੂੰ ਪੁੱਛਦਾ, ਕੋਈ ਪੈਸਾ ਨੀਂ ਸਾਥ ਜਾਏਗਾ ਕੋਈ ਕੁਛ ਨੀ ਸਾਥ ਜਾਏਗਾ, ਕੋਈ ਘਰ ਬਾਰ ਨੀਂ ਮਹਿਲ ਜਿਹੜੇ ਤੁਸੀਂ ਬਣਾਏ ਨੇ।
ਓਹ ਸਭ ਤਰੇ ਦੇ ਤਰੇ ਰਹਿ ਜਾਂਦੇ ਨੇ ਇੰਨੇ-ਇੰਨੇ ਵੱਡੇ-ਵੱਡੇ, ਰਾਜ ਜਾ ਹੋ ਗਏ ਨੇ, ਇੰਨੇ-ਇੰਨੇ ਵੱਡੇ-ਵੱਡੇ ਕਿੰਨੇ-ਕਿੰਨੇ ਚਲੇ ਗਏ ਨੇ। ਓਹ ਕੀ ਕੁੱਛ ਨਾਲ ਲੈ ਗਏ ਨੇ, ਸਭ ਕੁੱਝ ਏਦੇ ਹੀ ਨੇ। ਸਭ ਉਹਨਾਂ ਦੇ ਪ ਪੂ ਬਸ, ਪੂਰਵਜਾਂ ਦੀ ਤਰ੍ਹਾਂ ਪੂਜੇ ਜਾ ਰੇ ਨੇ। ਤੇ ਅੱਗੇ ਜੇਹੜੀ ਪ੍ਰਜਾਵਾਂ ਨੇ ਚੱਲੀਆਂ ਜਾ ਰਹੀਆਂ ਨੇ ਅੱਗੇ।
ਬਿਲਕੁਲ-ਬਿਲਕੁਲ, ਬਸ ਓਹੀ ਗੱਲ ਏ। ਬੱਚੇ ਵੀ ਨੀ ਪੁੱਛਦੇ, ਮੈਂ ਤਾਨੂੰ ਦੱਸਾਂ ਅਰੇ ਮੈਂ ਤਾਨੂੰ ਦੱਸਦੀ ਆਂ ਮੇਰੀ ਗਲੀ 'ਚ ਨਾ ਇੱਕ ਕੇਸ ਹੋਇਆ ਸੀ, ਮੈਨੂੰ ਇਸ ਗੱਲ ਤੋਂ ਯਾਦ ਆਇਆ ਓਹ। ਹਨਾ, ਮੀਆਂ ਬੀਬੀ ਬੜਾ ਖੁਸ਼ਹਾਲ ਪਰਿਵਾਰ ਸੀਗਾ ਮਤਬਲ ਤਾਨੂੰ ਕੀ ਦੱਸਾਂ ਬਹੁਤ ਵਧੀਆ ਸੀਗਾ ਉਹ ਟੇਲਰ ਐ ਉਹਨਾਂ ਦੇ ਕੰਮ ਨਾਲ ਟੇਲਰ ਦਾ, ਮਤਲਬ ਘਰ ਵੀ 'ਚ ਓਹਨਾਂ ਨੇ ਬਹੁਤ ਵਧੀਆ ਘਰ ਬਣਾਇਆ। ਨਹੀਂ, ਓਹ ਖੁਦ ਟੇਲਰ ਸੀਗੇ, ਵਾਈਫ ਓਹਨਾਂ ਦੇ ਨਾਲ ਹੈਲਪ ਕਰਵਾਉਂਦੇ ਸੀ, ਹਾਂਜੀ ਹਾਂ, ਤੇ ਨਾ ਮਤਲਬ ਬਹੁਤ ਅੱਛਾ ਪ੍ਰੋਫੈਸ਼ਨਲ ਟੇਲਰ ਹੈ ਗੇ ਨੇ ਓਹ, ਤੇ ਗੱਲ ਮਤਲਬ ਸਾਡੇ ਨੇਬਰਹੁੱਡ ਗਲੀ ਚ ਹੀ ਮਤਲਬ ਸਾਡੇ ਹਾਂ-ਹਾਂ, ਹਾਂ ਬੁਟੀਕ ਹੈਜੀ, ਬੁਟੀਕ ਹੈ ਬਹੁਤ ਵਧੀਆ। ਤੇ ਨਾ ਓਹਨਾਂ ਦਾ ਫੈਮਲੀ ਬਹੁਤ ਅੱਛੀ ਚੱਲ ਰਹੇ ਨੇ ਹਸਬੈਂਡ ਵਾਈਫ ਏ ਤੇ ਓਨਾ ਦਾ ਇੱਕ ਬੇਟਾ ਸੀਗਾ। ਠੀਕੇ, ਓਹਨਾਂ ਦੇ ਬਹੁਤ ਵਧੀਆ ਚੱਲ ਰਹੀ ਓਹਨਾਂ ਦੀ ਲਾਈਫ ਸਮੂਦ ਚੱਲ ਰਹੀ ਸੀਗੀ, ਤੇ ਕੁਛ ਟਾਈਮ ਪਹਿਲੇ ਮਤਲਬ ਤੇ ਓਹਨਾਂ ਨੂੰ ਨਾ ਓਹਨਾਂ ਦੀ ਵਾਈਫ ਨੂੰ ਪ੍ਰੈ ਮਤਲਬ ਹੋ ਗਏ ਦੁਬਾਰਾ ਤੋਂ ਪ੍ਰੈਗਨੈਂਟ, ਬਸ ਓਹਨਾਂ ਨੂੰ ਪ੍ਰੋਬਲਮ ਹੋ ਗਈ ਪਤਾ ਨੀ ਰੱਬ ਜਾਨੇ ਕੀ ਹੋਇਆ ਕੀ ਨੀਂ ਅੱਜ-ਕੱਲ੍ਹ ਕੁੱਛ ਪਤਾ ਥੋੜ੍ਹੀ ਲੱਗਦਾ ਸਰੀਰਾਂ ਦਾ ਤੁਆਨੂੰ ਪਤਾ ਹੀਏ, ਕਿ ਕਿਵੇਂ ਹੋ ਜਾਂਦਾ। ਬਸ, ਓਹਨਾਂ ਦਾ ਟਰੀਟਮੈਂਟ ਚੱਲ ਰਿਹਾ ਸੀ। ਐਕਚੁਲੀ ਨਾ ਉਹ ਲਾਸਟ ਤੇ ਹੀ ਸੀਗੇ, ਓਹਨਾਂ ਦਾ ਟਾਈਮ ਹੋਣ ਹੀ ਵਾਲਾ ਸੀ। ਮਤਲਬ ਬੇਬੀ ਨਾ ਉਹਨਾਂ ਦਾ, ਤਾਂ ਫੇਰਉਹਨਾਂ ਨੂੰ ਨਾ ਐਕਚੁਲੀ ਕੋਈ ਪ੍ਰੋਬਲਮ ਹੋ ਗਈ। ਨਾਈਟ ਦੇ ਟਾਈਮ, ਤੇ ਨਾ ਪਤਾ ਨੀ ਬੀਪੀ ਲੋਅ ਹੋਇਆ। ਹਾਈ ਹੋਇਆ, ਓਹਨਾਂ ਦੀ ਡੈਥ ਹੋ ਗਈ ਠੀਕੇ, ਓਨ ਦੀ ਸਪੋਟ। ਓਨ ਦੀ ਸਪੋਟ ਈ, ਓਹ ਬੈਠੇ ਸੀਗੇ, ਤੇ ਬੈਠੇ ਹੀ ਰਹਿ ਗਏ।
ਓਹੀ ਤੇ, ਬੰਦੇ ਦਾ ਕਿੱਥੇ ਪਤਾ ਲੱਗਦਾ। ਕੀ ਇਹ, ਤੇ ਕੀ ਨਹੀਂ ਹੈ।
ਫੇਰ ਜੀ ਚਲੋ, ਸਾਰੇ ਹੋਏ ਕਹਿੰਦੇ, ਮਾੜਾ ਹੋਇਆ ਮਾੜਾ ਠੀਕ ਹੈ ਬੰਦਾ ਜਾਣ ਵਾਲਾ ਚੱਲ ਗਿਆ। ਬਾਦ ਚ' ਸਭ ਨੇ ਆਪਣੇ ਆ ਹੀ ਕਹਿਣਾ ਕਿ ਬਹੁ ਚੰਗੀ ਸੀਗੀ। ਮਾੜਾ ਹੋਇਆ। ਠੀਕ ਹੈ। ਬਾਅਦ ਚੋਂ ਕੀ ਹੋਇਆ। ਉਹ ਮਤਲਬ ਉਹਨਾਂ ਹੁਣ ਪਤਾ ਉਹਨਾਂ ਚ' ਕੀ ਮਿਲ ਰਿਹਾ। ਉਹਦੇ, ਉਹਦੇ ਹਸਬੈਂਡ ਪਹਿਲੇ ਕਹਿੰਦੇ ਮੈਂ ਕਿਵੇਂ ਜੀਆਂਗਾ, ਮਤਲਬ ਹੁੰਦਾ ਹੀ ਆ।
ਹਾਂ -ਹਾਂ ਬਿਲਕੁਲ।
ਗੱਡੀ ਦੇ ਦੋ ਮਤਲਬ, ਇੰਜਨ ਹੁੰਦਾ ਇੱਕ। ਇੱਕ ਕਾਰ ਚਲਾਉਦਾ ਇੱਕ ਵਿਚਾਰਾ ਮਿਹਨਤ ਕਰਦਾ ਹੈ। ਤੇ ਉਹ ਉਹ, ਉਹ ਤਾਂ ਵੈਸੇ ਵੀ ਸੈਕਿੰਡ ਸੀਗੇ। ਮਤਲਬ ਉਹਨਾਂ ਦੇ ਸੈਕਿੰਡ ਵਿਆਹ ਸੀ। ਹੈ। ਤੇ ਹੁਣ ਇਹ ਇਹਨਾਂ ਦੀ ਵੀ ਇਹਨਾਂ ਦੇ ਨਾਲ ਵੀ ਏਦਾਂ ਹੋ ਗਿਆ। ਕੁੁਝ ਸੁਣ ਚਾਹ ਰਿਹਾ ਕਿ ਉਹਨਾਂ ਦਾ ਇੱਕ ਹੋਰ, ਮਤਲਬ ਕਰਨਗੇ। ਤਾਂ ਮਤਲਬ ਕਿੱਥੇ ਗਿਆ ਉਹ ਪਿਆਰ ਉੱਥੇ ਗਿਆ ਮਤਲਬ ਉਹ ਸਭ, ਮੈਰਿਜ ਬੇਸ਼ੱਕ ਉਹ ਉਹਨਾਂ ਦੀ ਵੇ ਆਫ ਥਿੰਕਿੰਗ ਕੁਛ ਹੋਰ ਹੋਵੇ ਠੀਕ ਹੈ। ਲੇਕਿਨ ਉਹ ਜਿਹੜੀ ਜਾਣ ਵਾਲੀ ਸੀਗੀ। ਉਹ ਤਾਂ ਚੱਲ ਗਈ।
ਹਾਂ। ਥੋੜਾ ਦੇਰ ਥੋੜਾ ਟਾਈਮ ਵੇਟ ਕੀਤਾ। ਚਲੋ, ਫੇਰ ਉਵੇਂ
ਦੇਖ ਲੋ। ਲਾਈਫ ਐਵੇਂ ਹੈ। ਮਤਲਬ,
ਸਹੀ ਗੱਲ ਹੈ, ਉਹੀ ਗੱਲ ਕਿ ਕਿਸੇ ਦੇ ਜਾਾਨ ਨਾਲ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬਈ ਓਦਾਂ ਦਾ ਸਹੀ ਹੈ, ਸਭ ਕੁਛ ਚੱਲਦੇ ਰਹਿਣਾ, ਜ਼ਿੰਦਗੀ ਹੈ ਜ਼ਿੰਦਗੀ ਨੇ ਤੇ ਚੱਲਦੇ ਰਹਿਣਾ ਜੀ। ਇਧਰ ਕੋਈ ਆ ਰਿਹਾ, ਕੋਈ ਜਾ ਰਿਹਾ। ਸਭ ਭਾਈ ਹੋਏ ਆ।
ਭਾਰਤ।
ਉਐ।
ਚੱਲਦਾ।
ਹਾਂ। ਇਹ ਸਟੋਰੀ ਤੇ ਤੁਸੀਂ ਦੱਸੀ ਇਹ ਸੱਚੀਆਂ ਵੀ ਹੁੰਦੀਆਂ ਨੇ ਤੁਸੀਂ ਸੱਚੀ ਦੱਸੀ। ਆਪਣੇ ਨੇਬਰ ਦੀ ਦੱਸ ਰਹੇ ਹੋ। ਤੇ ਐਵੇਂ ਬੜੇ ਕੇਸਿਸ ਹੁੰਦੇ ਨੇ ਇੱਕ ਨੀ।
ਬਹੁਤ ਹਾਂ। ਵਨ ਆਪਣੇ ਮਗ ਅਸੀਂ ਕਈ ਵਾਰੀ ਨਿਗਾ ਮਾਰ ਕੇ ਨਜ਼ਰ ਮਾਰ ਕੇ ਦੇਖਾਂਗੇ ਨਾ। ਤਾਂ ਸਾਨੂੰ ਆਪਣੀ ਫੈਮਿਲੀ ਵਿੱਚ ਵੀ ਇੱਕ -ਦੁ ਕੱਭੀ ਸਹਿਬ ਇਹ ਦਾ ਮਿਲ ਜਾੇਗਾ ਹਾਂ। ਕਿ ਸਾਡੇ ਰਿਲੇ ਟਿਪਸ ਜੋ ਹੋਣਗੇ ਕੋਈ ਮਤਲਬ
ਕਹਿੰਦੇ ਆ ਕਿ ਲਾਈਫ ਪਾਰਟਨਰ ਬਈ ਹੁੰਦਾ ਸਭ ਤੋਂ ਮੇਨ। ਤੇ ਉਹੀ ਗੱਲ ਹੋ ਗਈ ਨਾ। ਜਿੱਥੇ ਲਾਈਫ ਪਾਰਟਨਰ ਖ਼ਤਮ ਹੋਇਆ। ਨਾਲੇ ਦੂਜਾ ਪਾਰਟਨਰ ਬਣ ਗਿਆ ਜੀ। ਹਾਂ, ਚਲੋ ਬਾਕੀ ਕਈ -ਕਈ ਕਈ ਵਾਰੀ ਹੋ ਜਾਂਦਾ ਕਿ ਰੇਅਰ ਹੁੰਦਾ। ਹਾਂ। ਤੁਸੀਂ ਯਾਰ ਸਹੀ ਕਰਹੇ ਹੋ। ਹੁਣ ਸਾਡੀ ਦੀਦੀ ਹੈਗੇ ਆ। ਸਾਡੀ ਨਾ ਬੂਆ ਦੀ ਹੈਗੇ ਆ ਬੇਟੀ। ਤੇ ਉਹਨਾਂ ਦੀ ਵੀ ਮਤਲਬ ਉਹਨਾਂ ਦੇ ਤੇ ਬੱਚੇ ਹੀ ਛੋਟੇ ਜਿਹੇ ਸਨ। ਤੇ ਉਹਨਾਂ ਦੇ ਹਸਬੈਂਡ ਪਾਇਰ ਹੋ ਗਏ ਸਨ। ਤੇ ਉਹਨਾਂ ਨੇ ਮੈਰਿਜ ਨਹੀਂ ਕਰਵਾਈ। ਦੇਖੋ ਪੂਰੀ ਲਾਈਫ ਹੈ ਐਵੇਂ ਮਤਲਬ ਉਹਨਾਂ ਨੇ ਸਪੈਂਡ ਕਰ ਲਿੱਤੀ। ਹੈ। ਤੇ ਉਹ ਵੀ ਤੇ ਨਾ ਇੱਕ। ਹਾਂ, ਹਦੀ ਹੈ ਕੇਸਿਸ ਕੁਛ ਰੇਅਰ ਹੁੰਦੇ ਆ ਪਰ। ਉਹੀ ਚੀਜ਼ ਹੈ ਕਿ ਦੁਨੀਆਂ ਵੀ ਜੀਣ ਨੀ ਦਿੰਦੀ ਨਾ।
ਤੇ ਐਮ ਪੀ ਆ ਸਹੀ। ਕਹਿ ਰਹੇ ਹੋ ਤੁਸੀਂ ਨਾ। ਅੱਜ ਕੱਲ ਨਾ ਕੱਲੇ, ਕੱਲਾ ਜਿਹੜਾ ਜਿਵੇਂ ਹੁਣ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ। ਇੱਕ ਕੱਲਾੇ ਸਿੰਗਲ ਪੇਰੈਂਟ ਬਣਨਾ ਨਾ ਬਹੁਤ ਮੁਸ਼ਕਿਲ ਆ ਅੱਜ ਕੱਲ ਦੀ ਲਾਈਫ ਚ' ਕਿਉਕਿ ਉਹਨ ਜੀਣ ਨਹੀਂ ਦਿੰਦੇ ਦੁਨੀਆਂ ਵਾਲੇ। ਸਪੈਸ਼ਲੀ ਫੀਮੇਲ ਨੂੰ।
ਦੇਣਗੇ ਅਗਰ ਇਨ ਕੇਸ ਤੁਸੀਂ ਅ ਮੇਨ ਕਰਕੇ ਤੇ ਮੇਰੇ ਹਿਸਾਬ ਨਾਲ ਜਿਆਦਾਤਰ ਤੇ ਵੂਮਨਸ ਦੇ ਨਾਲ ਇਹ ਹੁੰਦਾ। ਕੀ ਉਹਨਾਂ ਨੇ ਜੀਨ, ਇਨ ਕੇਸ ਸੋ ਉਹਨੇ ਕਿਸੇ ਨਾਲ ਗੱਲ ਵੀ ਕਰ ਲਿੱਤੀ ਏ, ਐਸਾ ਕੇਸ ਹੈਗਾ ਤੇ ਤੋ ਉਹ ਮਤਲਬ ਸਹੀ ਨੀ ਐ ਲੋਕ। ਕਦੀ ਨਜ਼ਰਾਂ ਚ, ਚਾਹੇ ਉਹ ਭਾਵੇਂ ਕਿਸੇ ਹੋਰ ਨਾਲ, ਹਾਂ
ਕਿ ਯਾਰ ਐ ਐ ਮਤਲਬ ਏਹਦਾਂ ਕੋਈ ਹੋਏਗਾ ਲਿੰਕ
ਹਾਂ, ਬਈ ਇਹਦਾ ਕੋਈ ਹੋਰ ਹੀ ਲਿੰਕ ਹੋਏਗਾ ਇਹ ਬਣਾ ਲੈਂਦੇ ਆ। ਬਸ ਦੁਨੀਆਂ ਤੇ ਬਸ ਕਿਸੇ ਦਾ ਭਲਾ ਵੈਸੇ ਵੀ ਨਹੀਂ ਸੁਖਾਉਂਦੀ ਹੈ।
ਨਾ-ਨਾ ਮੈਂ ਕਹਿਦੀ ਹਾਂ ਆਪਣੇ ਸਕੇ ਨੀ ਸਿਖਾ, ਤੁਹਾਨੂੰ ਪਤਾ ਈ ਆ ਅੱਜ-ਕੱਲ।
ਔਰ ਅੱਜ-ਕੱਲ ਤੁਸੀਂ, ਹਾਂ ਔਰ ਅੱਜ-ਕੱਲ ਦਾ ਟਾਈਮ ਐ ਤਾਂ ਛੋਟੀ ਜਿਹੀ ਗੱਲ ਨੂੰ ਇੰਨਾ ਵਧਾ ਦਿੱਤਾ ਜਾਂਦਾ ਆ ਕਿ ਰੀਪਰਜੈਂਡੀ ਕੁਛ ਹੋਰ ਕੀਤਾ ਜਾਂਦਾ ਕਿ ਇਹ ਗੱਲ ਕੀ ਹੁੰਦੀ ਹੈ ਗੱਲ ਕੀ ਬਣ ਜਾਂਦੀ ਹੈ ਬੰਦੇ ਦੀ।
ਸਹੀ ਗੱਲ ਐ। ਪਰ ਐ ਨਹੀਂ ਸੋਚਦੇ ਕਿ ਉਹ ਜਿਹੜਾ ਇਹ ਚੀਜ਼ ਫੇਸ ਕਰ ਰਿਹਾ ਉਹਦੇ ਉੱਤੇ ਕੀ ਬੀਤ ਪਈ ਗੇ ਸੀ।
ਹਾਂ ਬਿਲਕੁਲ ਸਹੀ ਕਹਿ ਰਹੇ ਓ ਬੰਦੇ ਤੇ, ਸਹੀ ਗੱਲ ਹੈ ਉਹ ਬੰਦੇ ਤੇ ਥੋੜ੍ਹਾ ਨਾ ਸਾਨੂੰ ਪਤਾ ਦੇਖੋ ਜਿਸ ਤਨ ਲਾਗੇ ਸੋਈ ਜਾਂਨੇ। ਕੌਣ ਜਾਂਦੇ ਪੀਰ ਭਰਾਈ ਐ ਐਵੇਂ ਨੀ ਬੰਨਿਆ ਦਾ ਕਿ ਵਦੇ ਓ ਜਿਨ ਦੇ ਤਨ ਤੇ ਲੱਗ ਰਹੀ ਹੈ ਜੋ ਉਸ ਸੀ ਸਿਚਏਸ਼ਨ ਨੂੰ ਭੋਗ ਰਿਹਾ ਉਹੀ ਜਾਣਦਾ ਕਿ ਕਿੱਦਾਂ ਕਿੱਦਾਂ ਉਹਨੂੰ ਪੀੜ ਹੋ ਰਹੀ ਹੈ ਕਿੱਦਾਂ ਉਹਨੂੰ ਚੀਸਾਂ ਮਰੀ ਰਹੀਆਂ ਕਿਸੇ ਚੀਜ਼ ਦੀਆਂ ਜਾਂ ਕਿਸੇ ਗੱਲ ਦੀਆਂ ਜਾਂ ਕਿਸੇ ਬਿਮਾਰੀ ਦੀਆਂ ਵੀ ਲੱਲੋ ਤੁਸੀਂ ਤੇ ਦੂਜਾ ਪਰਸਨ ਨੀ ਤੁਹਾਨੂੰ ਦੱਸ ਸਕਦਾ ਕਿ ਉਹ ਦਰਦ ਕਿੰਨਾ ਤੁਹਾਨੂੰ।
ਬ ਬਹੁਤ ਬਹੁਤ ਵਧੀਆ ਗੱਲ ਕੀਤੀ, ਨਾਲੇ ਤੁਸੀਂ ਮਜ਼ਾਕ ਓ ਅੱਜ-ਕੱਲ੍ਹ ਨਾ ਘਰ ਦੀ ਈਵਨ ਤੁਸੀਂ ਘਰ ਦੀ ਗੱਲ ਵੀ ਕਿਸੇ ਨਾਲ ਕਰੋਗੇ ਨਾ ਆਪ ਤੁਸੀਂ ਕਿਸੇ ਸੱਕੇ ਨਾਲ ਵੀ ਕਰ ਲਉਗੇ। ਉਹ ਓਦਾਂ ਤੋਂ ਮਜ਼ਾਕ ਬਣਾਉਂਦੇ ਨੇ। ਤਾਂਨੂੰ ਇੱਕ ਗੱਲ ਸੱਚੀ ਗੱਲ ਦੱਸਾਂ।
ਕਰਕੇ ਏ ਜ਼ਮਾਨਾ ਆਈਓ ਆ ਕਿ ਜੋ ਵੀ ਹੈ ਆਪਣੇ ਤੱਕ ਸੀਮਿਤ ਰ ਰ ਖੋ ਆਪਣੀ ਲਾਈਫ ਨੂੰ ਫੁੱਲ ਇੰਜੋਏ ਨਾਲ ਜੀ ਆਪਣਾ ਜੋ ਸ ਕੂਨ ਹੈ। ਉਹਨੂੰ ਬਰਕਰਾਰ ਰੱਖੋ। ਦੁਨੀਆਂ ਦੀ ਦੇਖਾ-ਦੇਖੀ ਚ ਆਪਣੇ ਸਕੂਨ ਨੂੰ ਨਾ ਖੋਵੋ। ਇਹ ਔਰ ਸਭ ਤੋਂ ਮੇਨ ਕਿ ਲੋਇਲ ਰਹੋ ਇੱਕ ਦੂਜੇ ਨਾਲ ਜੋ ਵੀ ਰਿਲੇਸ਼ਨ ਚੋਰ ਲਇਰ ਰਹੋ। ਤੇ ਇਹ ਸਭ ਮੇਨ ਚੀਜ਼ਾਂ ਜੋ ਹੈ ਨਾ, ਬੇਸਿਕ ਚੀਜ਼ਾਂ ਨੇ ਜੋ ਜ਼ਿੰਦਗੀ ਜੀਣ ਲਈ ਚਾਹੀਦੀਆਂ ਹੁੰਦੀਆਂ। ਕਿ ਨਹੀਂ? ਇੱਕ ਅੱਛੀ ਲਾਈਫ ਜੀਣ ਲਈ ਚਾਹੀਦੀਆਂ ਹੁੰਦੀਆਂ ਮੇਰੇ ਹਿਸਾਬ ਨਾਲ, ਔਰ?
ਚ ਚਲੋ ਫੇਰ ਠੀਕ ਐ। ਹਾਂ ਫੇਰ ਕਰਾਂਗੀ ਮੈਂ ਨਾ ਗੱਲ ਹੂ ਓਕੇ ਜੀ ਬਾਏ ਜੀ।
ਕੋਈ ਗੱਲ ਨੀ ਓਹ ਕੇ ਜੀ ਓ-